ਹੈਲੋ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਨੇ ਤੁਹਾਡੇ।
ਬਸ ਵਧੀਆ, ਤੁਸੀ ਸੁਨਾਓ ਤੁਸੀ ਕਿਵੇਂ ਓ।
ਹਾਂਜੀ, ਮੈਂ ਵੀ ਵਧੀਆ।
ਹੋਰ ਕੀ ਚਲ ਰਿਹਾ।
ਬਸ ਮੇਰੀ ਤੇ ਅਜ ਕਲ ਬੜੀ ਪੜਾਈ ਚਲ ਰੀ ਏ ਤੁਹਾਨੂੰ ਪਤਾ ਈਏ ਕਿ ਐਜੂਕੇਸ਼ਨ ਦੀ ਇਨੀ ਇੰਪੋਰਟੈਂਸ ਹੋਗੀ ਏ ਕਿ ਹਰ ਜਗਾ ਹੀ ਤੁਹਾਨੂੰ, ਅ ਐਜੂਕੇਟਿਡ ਮੰਗਦੇ ਨੇ ਲਾਈਕ ਤੁਹਾਨੂੰ ਗ੍ਰੈਜੂਏਸ਼ਨ ਹੋਰ ਪੋਸਟ ਗ੍ਰੈਜੂਏਸ਼ਨ ਕਰਨੀ ਪਏਗੀ ਤਾਂ ਈ ਤੁਹਾਨੂੰ ਜੋਬ ਮਿਲੇਗੀ ਅਜ ਦੇ ਟਾਈਮ ਤੇ ਹੋਰ ਤੁਹਾਨੂੰ ਐਂਟਰੈਂਸ ਇਗਜ਼ਾਮ ਵੀ ਇਨੇ ਸਾਰੇ ਦੇਣੇ ਪੈਂਦੇ ਨੇ ਮਾਈ ਲਾਈਕ ਮੈਂ ਜੋ ਅਜ ਦੀ ਸਟੂਡੈਂਟਾਂ ਤੇ ਮੈਂ ਤਾਂ ਏਨਾ ਜਿਆਦਾ ਥੱਕ ਜਾਂਨੀ ਆਂ ਸਮਝ ਨੀ ਆਂਦਾ ਕਿ ਕਿਸ ਫੀਲਡ ਦਾ ਪੇਪਰ ਪਰਾਂ, ਕੀ ਪੜਾ। ਤੇ ਤੁਹਾਨੂੰ ਕੀ ਲਗਦੈ ਕਿ ਇਨਾ ਜਾਦਾ ਪੜਾਈ ਕਰਨ ਦਾ ਸਾਡਾ ਕੀ ਫਾਇਦਾ ਹੈ। ਮਤਲਬ ਕਿ ਸਾਨੂੰ ਇੰਨੀ ਜ਼ਿਆਦਾ ਪੜ੍ਹਾਈ ਕਰਨ ਕਰਕੇ ਬਹੁਤ ਅੱਛੀ ਪੋਸਟ 'ਤੇ ਜਾਣਾ ਚਾਹੀਦਾ।
ਮਿਲਣੀ ਚਾਹੀਦੀ ਏ। ਮਿਲਣੀ ਵੀ ਚਾਹੀਦੀ ਹੈ ਪੋਸਟ ਕਿਉਂਕਿ ਉਹ ਮਿਹਨਤ ਹੈ ਨਾ ਉਹਦੇ ਵਿੱਚ। ਕਿੰਨੀ ਮਿਹਨਤ ਕਰ ਰਹੇ ਅਸੀਂ
ਓਈਏ ਜੋ ਕਰਦੈ ਮ੍ਹੈਨਤ ਤਿੰਨ, ਚਾਰ ਸਾਲ ਲਗਾ ਕੇ ਕਰਦੇ ਨੇ ਤਾਂ ਓਨਾਂ ਨੂ ਜਾ ਕੇ ਕਿਤੇ ਓ ਪੋਸਟ ਮਿਲਦੀਏ। ਹੋਰ ਫੇ ਕੁੱਛ, ਕੁਛ ਬੱਚੇ ਹੋਂਦੇ ਨੇ ਜੋ ਨਈ ਕਰ ਪਾਂਦੇ ਨੇ ਯਾ ਪੈਲੇ ਈ ਵਾਰ ਚ ਗਿਵਅਪ ਕਰ ਦੇਂਦੇ ਨੇ, ਕਿ ਨਈ ਸਾਡੇ ਤੋ ਨਈ ਹੋ ਰੇਆ ਯਾ ਸਾਨੂ ਨਈ ਹੋ ਪਾਏਗਾ ਗਵਰਮੈਂਟ ਜਿਵੇਂ, ਅਗਰ ਜਿੱਨਾ ਨੇ ਤੇਆਰੀ ਕਰਨੀ ਹੁੰਦੀ ਐ ਪੁਲਿਸ ਦੀ ਏ ਰੇਲਵੇ ਦੀ ਓਨਾਂ ਨੂ ਏਨੇ ਸਾਰੇ ਐਂਟਰੈਂਸ ਏਗਜ਼ਾਮ ਦੇਨੇ ਪੈਂਦੇ ਨੇ।
ਬੋਤ ਚਗੇ ਆ, ਅੱਜ-ਕਲ, ਅੱਜ-ਕੱਲ ਬੋਤ ਚੀਜ਼ਾਂ ਨਿਕਲ ਆਈਆਂ ਕਿ ਬਈ, ਪ੍ਹੈਲਾਂ ਟਾਈਮ ਤੇ ਇਗਜ਼ਾਮਸ ਦੇਣੇ, ਮਤਲਬ ਇਦਾਂ ਨੀ ਹੁੰਦਾ ਸੀਗਾ ਕਿ ਇਨਾ ਪ੍ਰੈਸ਼ਰ ਹੋਗੇਆ ਜੀ, ਅਜ ਦੇ ਟਾਈਮ ਚ ਏ ਸਬ ਕੁਛ ਹੀ ਬਹੁਤ। ਅੱਜ-ਕਲ ਛੋਟੇ ਜੇ ਬ ਬੱਚੇਆਂ ਨੂ ਹੀ ਲੈ ਕੇ ਐਜੂਕੇਸ਼ਨ ਦਾ ਬਹੁਤ ਜਾਦਾ ਆ।
ਹਾਂਜੀ, ਅਗਰ ਓਨਾਂ ਨੇ ਵੀ ਦੂਜੀ ਕਲਾਸ ਚ ਜਾਣਾ ਹੁੰਦਾ ਤਾ ਓਨਾਂ ਨੂ ਘੱਟ ਤੋਂ ਘੱਟ ਫਿਫਟੀ, ਸਿਕਸਟੀ ਪਰਸੈਂਟ ਲੇਆਨੇ ਹੀ ਪੈਨਗੇ ਤਾਂ ਹੀ ਓ ਦੂੱਜੀ ਕਲਾਸ ਤੇ ਜਾ ਪਾਨਗੇ ਕਿਸੀ, ਕਿਸੀ ਸੂਕੂਲਚ ਤੇ ਬਚ ਬੱਚੇਆਂ ਨੂ ਦੁਬਾਰਾ ਹੀ ਪੜਾ ਦੇਂਦੇ ਨੇ ਕਿ ਨਈ ਤੂਸੀ ਪੜੋ ਦੁਬਾਰਾ ਅਗਰ ਤੁਹਾਨੂ ਨਈ ਆ ਰੇਆ ਯਾ ਰੀਟੈਸਟ ਦੋ।
ਹਾਂਜੀ।
ਹਾਂਜੀ। ਹੋਰ ਹਰ ਏਕ ਬ੍ਰੋਡ ਦਾ ਵੀ ਅਲਗ ਹੁਨ ਜਿਵੇਂ, ਆਈ ਸੀ ਐਸ ਸੀ ਜੋ ਬੋ੍ਡ ਹੈ ਓ ਹੁਨ ਏਦੇ ਚ ਤੇ ਇਨੀ ਟੱਫ ਪਢਾਈ ਐ। ਕੁੱਛ ਈ ਬੱਚੇ ਹੋਂਦੇ ਨੇ ਜੋ ਓਦੇ ਵਿਚ ਸਰਵਾਈਵ ਕਰ ਪਾਂਦੇ ਨੇ ਕਿਉਂਕਿ ਯੂਪੀ ਬੋ੍ਡ ਤੇ ਚਲੋ ਬੱਚੇ ਕਰ ਲੈਂਦੇ ਨੇ ਪੈਲੇ ਵਰਗਾ ਈਜ਼ੀ ਹੁੰਦਾ ਸੀ, ਮਤਲਬ ਹੁਣ ਕੀ ਏ, ਹੁਣ ਇ ਮੋਸਟਲੀ ਇੰਗਲਿਸ਼ ਵਿੱਚ ਹੀ ਸਾਰੇ ਸਬਜੈਕਟ ਨੇ। ਮਤਲਬ, ਹੁਨ ਤੂਸੀ ਹਿੰਦੀ ਚ ਕਰਈ ਨੀ ਸਕਦੇ, ਤੇ ਇੰਗਲਿਸ਼ ਵਿੱਚ ਬੱਚੇ ਆਂ ਨੂ ਕਿਸ ਕਿਸੀ ਬੱਚੇਆਂ ਨੂੰ ਬਹੁਤ ਜਾਦਾ ਹੀ ਮੁਸ਼ਕਿਲ ਹੋ ਜਾਂਦੀ ਏ, ਪਰ ਕੋਈ, ਕੋਈੇ ਪੇਪ ਪਰ ਏ ਹੁਣ, ਐਂਟਰੈਂਸ ਵਿਚ ਕੀ ਹੁੰਦਾ ਤੂਆਨੂ ਓਪ ਸ਼ਨ ਮਿਲ ਜਾਂਦੇ ਨੇ, ਹੁਨ ਜਿਨੂ ਇੰਗਲਿਸ਼ ਨਈ ਆਂਦੀ, ਓ ਹਿੰਦੀ ਵਿਚ ਵੀ ਦੇ ਸਕਦੈ ਪੇਪਰ। ਔਰ ਓਨਾਂ ਨੇ ਏ ਵੀ ਬਨਾਇਆ ਹੋਇਆ ਰੂਲ ਕੀ ਅਗਰ ਤੂਸੀ ਮਤਲਬ ਤੂਸੀ ਗਲਤ ਕੋਸ਼ਨ ਕਰ ਦੇਂਦੇ ਓ ਤੇ ਤੂਆਡੇ ਤਾਂ ਵੀ ਮਾਕ੍ਰਸ ਕਟਣਗੇ, ਤੇ ਜਿਦੇ ਕਰਕੇ ਬੱਚੇ ਅਗਰ ਓਨਾਂ ਨੇ ਗਲਤ ਕੋਸ਼ਨ ਕਰ ਦਿਤਾ ਤੇ, ਓ ਓਨਾਂ ਦੇ ਮਾਕ੍ਰਸ ਕਟ ਜਾਂਦੇ ਨੇ ਤੇ ਏਸੀ ਲਈ ਫਿਰ ਓ ਅਗੇ ਨੀ ਵੱਦ ਪਾਂਦੇ ਨੇ।
ਬੋਹਤ ਔਖਾ ਹੋ ਜਾਂਦੈ, ਓ ਕੀ ਹੁੰਦੈ ਫੈਮਿਲੀ ਦਾ ਪ੍ਰੈਸ਼ਰ ਵੀ ਹੁੰਦੈ। ਨਿਆਣੇ ਬੋਲਦੇ ਅਸੀਂ ਕਰਨੀ ਏ ਇਗਜ਼ਾਮ ਦੇਣੀ ਈ ਹੈ, ਅਸੀ। ਚੰਗੀ ਜਾਵੇ, ਮੇਰੇ ਦੋਨੋ ਛੋਟੇ ਛਟੀਆਂ ਨਾ, ਇਹਨਾਂ ਨੂੰ ਮੈਨੂੰ ਨੀ ਮੈਨੂੰ ਪੜ੍ਹਾਈ ਦਾ ਇੰਨਾ ਨਹੀਂ ਸੀਗਾ। ਬਟ ਇਹ ਦੋਨੋ ਹੈਗੀਆਂ, ਇਹਨਾਂ ਨੂੰ ਇੰਨਾ ਹੈਗਾ ਆ ਸਕੂਲ ਤੋਂ ਆਏਗੀਆਂ। ਆਪਣਾ ਮਤਲਬ ਬੈਗ ਰੱਖੇਗੀਆਂ, ਉਹਦੇ ਅੰਦਰੋਂ ਬੁੱਕ ਕੱਢ ਕੇ ਆਪਣੇ ਆਪ ਲਿਖਣ ਲੱਗ ਜਾਏਗੀਆਂ। ਮੰਮਾ ਅੱਜ ਹੋਮਵਰਕ ਮਿਲਿਆ ਮੰਮਾ
ਹਾਂਜੀ, ਹਾਂਜੀ ਪਰ ਕੋਈ, ਕੋਈ ਬ ਬੱਚੇ ਹੁੰਦੇ ਨੇ ਹਾਂ ਜੋ ਬਿਨਾਂ ਕੋਚਿੰਗ ਦੇ ਪੜ੍ਹ ਹੀ ਨਹੀਂ ਪਾਉਂਦੇ ਨੇ ਬਟ ਜਿਵੇਂ ਹੁਣ ਆਪਾਂ ਤਾਂ ਟਵੈਲਥ ਆ ਕਿ ਮੈਂ ਟਵੈਲਥ ਆ ਕਿ ਪੜ੍ਹਾਈ ਪੂਰੀ ਆਪੇ ਕੀਤੀ ਹੈ ਹਾਂਜੀ। ਕਿ ਤਾਂ ਇੱਦਾਂ ਨਹੀਂ ਹੁੰਦਾ ਸੀ, ਜੋ ਸਕੂਲੇ ਪੜ੍ਹ ਕੇ ਆਏ ਆ ਘਰ ਆ ਕੇ ਆਪਾਂ ਉਹੀ ਪੜ੍ਹਨਾ ਹੈ ਅੱਗੇ ਵੀ ਪੜ੍ਹਨਾ ਹੈ ਔਰ ਪ੍ਰੈਕਟਿਸ ਕਰਨੀ ਹੈ, ਕਿਉਂਕਿ ਅੱਜ-ਕੱਲ੍ਹ ਦੇ ਬੱਚਿਆਂ ਨੂੰ ਕੀ ਹੈ, ਕਿ ਸਾਨੂੰ ਟੀਚਰ ਪੜ੍ਹਾਏ ਸਾਨੂੰ ਆਪ ਨਹੀਂ ਸਮਝ ਕੇ ਆਏਗਾ, ਔਰ ਸਕੂਲੇ ਉਹ ਸਿਰਫ ਟਾਈਮ ਪਾਸ ਕਰਨ ਜਾਂਦੇ ਨੇ ਕਿਉਂਕਿ ਸਕੂਲੇ ਪੜ੍ਹਾਈ ਘਟ ਕਿਸੇ ਕਿਸੇ ਸਕੂਲ 'ਚ ਪੜ੍ਹਾਈ ਬਿਲਕੁਲ ਹੀ ਨਹੀਂ ਹੁੰਦੀ ਹੈ।
ਐਕਟੀਵਿਟੀਜ਼ ਹੀ ਨਹੀਂ ਜਿਆਦਾ, ਐਕਟੀਵਿਟੀ ਜਿਹੜੀਆਂ ਨਾ ਉਹ ਬਹੁਤ ਜ਼ਿਆਦਾ ਹੋ ਗਈਆਂ। ਪਹਿਲੀ ਟਾਈਮ ਤੇ ਐਕਟੀਵਿਟੀ ਇੰਨੀ ਨਹੀਂ ਹੁੰਦੀ ਸੀਗੀ। ਸਿਰਫ ਪੜ੍ਹਾਈ ਹੁੰਦੀ ਸੀ, ਹੁਣ ਐਕਟੀਵਿਟੀ ਬਹੁਤ ਜ਼ਰੂਰੀ ਹੋ ਗਈ।
ਹਾਂਜੀ, ਸਪੋ੍ਟਸ ਹੈ, ਸਿੰਗਿੰਗ ਏ, ਡਾਂਸਿੰਗ ਏ ਓਨਾਂ ਅਦਂਰ ਨਾ ਸਬ ਕੁੱਜ ਆਣਾ ਚਾਈਦਾ, ਬੱਚਿਆਂ ਨੂੰ, ਏਨਾ ਕੇਵਲ ਪਢਾਈ ਨੀ ਆਣੀ ਚਾਹੀਦੀ, ਕਿਉਂਕਿ ਏਸ ਸਬ ਵਿਚ ਵੀ ਤੂਆਡਾ ਕੈਰੀਅਰ ਬਨ ਸਕਦਾ, ਹੁਨ ਜਿਨ੍ਹਾਂ ਨੂ ਸਪੋਰਟਸ ਚ ਏੰਟ੍ਰਸਟ ਅਤੇ ਉਹ ਆਪਣਾ ਉਸ ਸਪੋਰਟਸ 'ਚ ਪੂਰਾ ਸਟਾਰਟਿੰਗ ਤੋਂ ਖੇਲੇਗਾ ਅਤੇ ਉਹ ਇੱਕ ਦਿਨ ਜਾ ਕੇ ਚੈਂਪੀਅਨ ਬਣ ਜਾਏਗਾ। ਕਿਉਂਕਿ ਅੱਜ ਕੱਲ੍ਹ ਇਹ ਸਭ ਚੀਜ਼ ਵਿੱਚ ਵੀ ਹੈ ਸਿੰਗਿੰਗ ਵਿੱਚ ਵੀ ਹੈ ਡਾਂਸਿੰਗ ਵਿੱਚ ਵੀ ਹੈ।
ਹੂੰ ਇਹਨਾਂ ਦੇ ਸਕੂਲ ਦੀ ਚੀਜ਼ ਹੈਗੀ ਆ ਇਹਨਾਂ ਦੇ ਸਕੂਲ ਚ ਅਸੀਂ ਗਏ ਸੀ ਜਦੋਂ ਐਡਮਿਸ਼ਨ ਕਰਵਾਉਣ ਇਹਨਾਂ ਦੇ ਸਕੂਲ ਦੇ ਵਿੱਚ ਮਿਊਜਿਕ ਕਲਾਸ ਮੈਨੂੰ ਓਦਾਂ ਸੀਗਾ ਕਿ ਮੈਂ ਲਗਾਵਾਂ ਮਿਊਜਿਕ ਕਲਾਸ ਬਟ ਸਕੂਲ ਦੇ ਵਿੱਚ ਹੀ ਮਿਊਜਿਕ ਕਲਾਸਿਸ ਹੈ ਡਾਂਸ ਕਲਾਸ ਹੈ। ਹੁਣ ਤਾਂ ਉਹ ਲੋਕ ਰੇਡੀਓ ਦਾ ਵੀ ਸ਼ੁਰੂ ਕਰ ਰਹੇ ਆ ਉਹ ਬੋਲਦੇ ਕਿ ਅ ਪ੍ਰੋਜੈਕਟ ਵਗੈਰਾ ਜੋ ਵੀ ਹੈ ਉਹ ਬੋਲਦੇ ਅਸੀਂ ਘਰ ਨਹੀਂ ਦੇਵਾਂਗੇ ਕਿਉਂਕਿ ਘਰ ਜਾ ਕੇ ਕੇ ਉਹ ਬੋਲਦੇ ਉਹਨਾਂ ਬੱਚਿਆਂ ਨੇ ਕਰਨਾ ਨੀ ਹੈ ਮੰਮੀ ਪਾਪਾ ਨੂੰ ਕਰਨਾ ਪੈਂਦਾ ਹੈ। ਹੂੰ, ਉਹ ਬੋਲਦੇ ਆ ਅਸੀਂ ਇੱਥੇ ਹੀ ਕਰਵਾਉਦੇ ਹਾ। ਔਰ ਟਿਊਸ਼ਨ ਦੀ ਜ਼ਰੂਰਤ ਨਹੀਂ ਆ ਤੁਹਾਨੂੰ ਅਸੀਂ ਇੱਥੇ ਬਟ ਨਾ ਕਾਫ਼ੀ ਚੀਜ਼ਾਂ ਇਹ ਹੋਈਆਂ ਕਿ ਦੋਨੋ ਬਹੁਤ ਛੋਟੀਆਂ ਆ। ਫਿਰ ਵੀ ਮਤਲਬ ਇੰਨੀ ਕਲੀਰਿਟੀ ਨਾਲ ਲਿਖਦੀ ਹਾਂ।
ਹਾਂਜੀ ਸਕੂਲ ਦੇ ਬੈਕਗਰਾਡ ਦਾ ਬਹੁਤ ਫ਼ਰਕ ਪੈਂਦਾ ਅਗਰ ਸਕੂਲ ਵਾਲੇ ਚਾਹਣਗੇ ਕਿ ਤੁਹਾਡੀ ਰਾਈਟਿੰਗ ਸੁਧਰੇ ਉਹ ਤੁਹਾਨੂੰ ਟੋਕਣਗੇ ਬਟ ਜਿੱਥੇ ਨਹੀਂ ਟੋਕਿਆ ਜਾਏਗਾ ਉੱਥੇ ਬੱਚੇ ਬੱਚਾ ਘਰ ਵੀ ਆ ਕੇ ਨਹੀਂ ਸੁਧਰ ਸਕਦਾ ਕਿਉਂਕਿ ਸਕੂਲੋ ਅਗਰ ਉਹਨੂੰ ਨੂੰ ਡਰ ਹੀ ਨਹੀਂ ਹੋਏਗਾ ਕਿ ਸਾਨੂੰ ਗੰਦਾ ਲਿਖਣਾ ਹੈ ਤੇ ਫਿਰ ਇਸ ਲਈ ਉਹ ਫਿਰ ਨਹੀਂ ਸੁਧਰ ਸਕਦੇ ਥੋੜਾ ਜਿਹਾ। ਹਾਂਜੀ, ਹੁਣ ਏਜ ਆ ਟਿਊਸ਼ਨ ਟੀਚਰ ਪੜ੍ਹਾਣੀ ਵੀ ਹਾਂ ਤੇ ਬ ਮੈਂ ਬੱਚਿਆਂ ਨੂੰ ਇੱਕ ਘੰਟੇ ਵਿੱਚ ਕਿੰਨਾ ਡਾਟ ਲਵਾਂਗੀ। ਕਿਉਂਕਿ ਉਹ ਪੇਰੈਂਟਸ ਦੀ ਗੱਲ ਵੀ ਘੱਟ ਸੁਣਦੇ ਨੇ ਵੱਡੇ ਹੋ ਜਾਂਦੇ ਨੇ ਅਗਰ ਉਹ ਬਚਪਨ 'ਚ ਹੀ ਇਮਪਰੂਵਮੈਂਟ ਕੀਤਾ ਹੁੰਦਾ। ਤੇ ਹੁਣ ਤੱਕ ਉਹਨਾਂ ਦੀ ਰਾਈਟਿੰਗ ਇਹਵੇ ਜਿਹੀ ਹੁੰਦੀ ਹੀ ਨਾ
ਉਹ ਹੀ।
ਹਾਂਜੀ।
ਮੈਂ ਇਹ ਚੀਜ਼ ਦੇਖ ਕੇ ਕਾਫ਼ੀ ਮਤਲਬ ਅੱਜ ਮੈਂ ਇਹਨਾਂ ਦੀ ਮੈਮ ਨੂੰ ਵੀ ਉਹੀ ਬੋਲਿਆ। ਮੈਂ ਕਿਹਾ ਇੱਕ ਹਫਤੇ ਦੇ ਵਿੱਚ ਮਤਲਬ ਨਿਆਣੇ ਦੇ ਅੰਦਰ ਇੰਨੇ ਚੇਂਜਿਸ ਆ ਗਏ। ਪੜ੍ਹਾਈ, ਪੜ੍ਹਾਈ ਪੜ੍ਹਾਈ ਨਹੀਂ ਤਾਂ ਇਹਨਾਂ ਨੇ ਕੀ ਕਰਨਾ ਟੀ ਵੀ ਦੇਖਣ ਲੱਗ ਜਾਣਾ ਇਹਨਾਂ ਨੂੰ ਬੋਲਨਾ ਤੁਸੀਂ ਪੜ੍ਹਾਈ ਕਰੋ। ਨਹੀਂ ਬਟ ਹੁਣ ਪੜਨ ਲੱਗ ਗਿਆਂ ਹਰ ਚੀਜ਼ ਹੈਂ ਅਸੀਂ ਉਹੀ ਬੋਲਦੇ ਐ ਐਜੂਕੇਸ਼ਨ ਬਹੁਤ ਜ਼ਰੂਰੀ ਅੱਜ ਦੇ ਟਾਈਮ ਚ ਨਾਂ ਬਹੁਤ
ਹਾਂਜੀ ਹਾਂਜੀ ਐ ਕੋਈ ਪ੍ਰਾਈਵੇਟ ਜੋਬ ਵੀ ਲੈਣ ਜਾਓਗੇ ਸਭ ਤੋਂ ਪਹਿਲਾਂ ਤੁਹਾਡਾ ਇੰਟਰਵਿਊ ਹੋਏਗਾ ਉਹ ਪੁੱਛਣਗੇ ਤੁਸੀਂ ਕੀਤਾ ਕੀ ਹੈ ਕੀ ਤੁਸੀਂ ਬੀ ਐਡ ਕੀਤੀ ਹੈ ਤੁਸੀਂ ਕੁਛ ਵੀ ਕੀਤਾ ਹੈ ਕਿ ਨਹੀਂ ਕੀਤਾ ਕਿਉਂਕਿ ਟਵੈਲਥ ਦੇ ਬੇਸਿਸ 'ਤੇ ਤੁਹਾਨੂੰ ਜੋਬ ਮਿਲਣਾ ਬਹੁਤ ਮੁਸ਼ਕਿਲ ਹੋ ਗਿਆ। ਉਹ ਤੁਹਾਡੀ ਡਿਗਰੀ ਵੇਖਦੇ ਨੇ ਤੁਹਾਡੀ ਸਕਿੱਲਸ ਵੇਖਦੇ ਨੇ ਤੁਸੀਂ ਕਿਤੇ ਕੰਮ ਕੀਤਾ। ਤੇ ਇਹ ਸਭ ਇੰਨਾ ਜ਼ਿਆਦਾ ਜ਼ਰੂਰੀ ਐ।
ਬਹੁਤ ਜ਼ਰੂਰੀ ਹੈਂ ਇਹ ਚੀਜ਼ਾਂ। ਪਹਿਲੇ ਟਾਈਮ ਤੇ ਇੰਨੀ ਪ੍ਰੋਬਲਮ ਕਦੇਂ ਆਈ ਨਹੀਂ ਆਹ ਹੁਣ ਦੇਖ ਰਹੇਂ ਆ। ਮੈਨੂੰ ਲੱਗਿਆ ਨਹੀਂ ਸੀ ਕਿ ਸਕੂਲ ਵਾਲੇ ਇੰਨਾ ਇਹ ਕਰੇਂ ਗੇ।
ਹਾਂਜੀ ਹਾਂਜੀ।
ਅੱਜ ਦੇ ਟਾਈਮ ਚ ਪੜ੍ਹਾਈ ਮੀਨਸ ਘੱਟ ਹੋ ਗਈ। ਔਰ ਅਮਾਊਂਟਸ ਬਹੁਤ ਜ਼ਿਆਦਾ ਹੋ ਗਿਆ ਐਕਟੀਵਿਟੀਜ਼
ਜੀ ਉਹ ਐਸੀ ਲਈ ਐਸੀ ਚੀਜ਼ ਦਾ ਉਹ ਪੈਸਾ ਵੀ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਟੀਚਰ ਰੱਖਣੇ ਹੁੰਦੇ ਨੇ ਉਹ ਵੀ ਸਕਿੱਲ ਟੀਚਰ ਅਗਰ ਕੱਲ ਨੂੰ ਪੈਰਟਸ ਕਹੇਂਗਾ ਕਿ ਟੀਚਰ ਨੂੰ ਨਹੀਂ ਆਉਂਦਾ ਜਾਂ ਬੱਚਿਆਂ ਨੇ ਟੀਚਰ 'ਚ ਕੋਈ ਕਮੀ ਕੱਢ ਲਈ ਅਤੇ ਫਿਰ ਸਕੂਲ ਦੀ ਰੈਪੂਟੇਸ਼ਨ ਖ਼ਰਾਬ ਹੋ ਜਾਂਦੀ ਏ
ਉਹੀ, ਓਹੀ, ਓਹੀ
ਹਾਂਜੀ ਉਹਨਾਂ ਨੇ ਤਾਂ ਫੀਸ ਲੈਣੀ ਏ ਕਿਉਂਕਿ ਉਹ ਕਹਿ ਰਹੇ ਨੇ ਆਪਾਂ ਸਾਰਾ ਚੀਜ ਕਰਾ ਰਹੇ ਹਾਂ ਤੁਹਾਡਾ। ਚਾਹੇ ਉਹ ਬੱਚਾ ਟੋਪਰ ਹੋਏ ਨਾ ਹੋਏ ਉਹਨਾਂ ਨੇ ਸਭ ਕੁੱਛ ਕਰਾਉਣਾ ਹੈ ਉਹਨਾਂ ਨੇ ਐਨੂਅਲ ਫੰਕਸ਼ਨ 'ਚ ਵੀ ਬਟ ਇਹ ਹੈ ਕਿ ਕਿਸੀ-ਕਿਸੀ ਸਕੂਲ਼ ' ਚ ਬੱਚਿਆਂ ਨੂੰ ਟੋਪ ਰੈਂਕ ਲਿਆਉਣ ਵਾਸਤੇ ਵੀ ਬਹੁਤ ਉਹ ਕਰਦੇਂ ਨੇ ਬਹੁਤ ਪੜ੍ਹਾਉਂਦੇ ਨੇ ਜਿਵੇਂ ਸਾਡੇ ਸਕੂਲ ਵਿੱਚ ਐਕਸਟਰਾ ਕਲਾਸੀਸ ਹੁੰਦੀਆਂ ਸੀਗੀਆਂ ਸੰਡੇ ਨੂੰ ਵੀ, ਮਤਲਬ ਉਹ ਨਾਂ ਬਹੁਤ ਪੜ੍ਹਾਉਂਦੇ ਸੀਗੇ
ਇਹਨਾਂ ਦੇ ਸਕੂਲ ਵਾਲਿਆਂ ਤੇ ਇਹੀ ਬੋਲਿਆ ਕਿ ਬ ਟਿਊਸ਼ਨ ਵਗੈਰਾ ਦੀ ਲੋੜ ਨੀਂ ਪੈਣੀ ਅਸੀਂ ਆਪ ਹੀ ਸਾਰਾ ਕੁੱਛ ਕਰਵਾਉਣਾਂ, ਮੈਂ ਕਿਹਾਂ ਚੰਗੀ ਗੱਲ ਹੈ ਇਹ ਚੀਜ਼ ਤਾਂ ਨਹੀਂ ਤਾਂ ਪਹਿਲੇ ਟਾਈਮ ਚ ਸਾਂਨੂੰ ਟਿਊਸ਼ਨ ਲੈਣੇ ਪੈਂਦੇ ਸੀਗੇ, ਉਹ ਬਹੁਤ ਜ਼ਰੂਰੀ ਹੁੰਦੇ ਸੀਗੇ
ਹਾਂਜੀ ਹੁਣ ਕੀ ਇਹ ਔਨਲਾਈਨ ਤੁਹਾਨੂੰ ਇੰਨੇ ਸਾਰੇ ਕੋਰਸਿਸ ਮਿਲ ਜਾਣਗੇ ਯੂਟਿਊਬ ਤੇ ਅਗਰ ਤੁਸੀਂ ਸਹੀ ਚ ਕੁਛ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਘਰੇ ਬਹਿ ਕੇ ਵੀ ਐਜੂਕੇਸ਼ਨ ਕਰ ਸਕਦੇ ਹੋ, ਅੱਜ ਕੱਲ ਤਾਂ ਐਕਸਕਿਊਜ ਵੀ ਨਹੀਂ ਕਿ ਸਾਡੇ ਕੋਲ ਪੈਸੇ ਨਹੀਂ ਹੈ ਆਪਾਂ ਸਕੂਲ ਨਹੀਂ ਜਾ ਸਕਦੇ ਜਾਂ ਆਪਾਂ ਟਿਊਸ਼ਨ ਨਹੀਂ ਜਾ ਸਕਦੇ ਤੇ ਉਹ ਹੈਗਾ ਕਿ ਤੁਹਾਡੇ ਕੋਲ਼ ਅਗਰ ਸਿਰਫ ਮੋਬਾਈਲ ਫੋਨ ਹੈ, ਤੁਸੀਂ ਉਹਦੇ ਤੋਂ ਕੋਈ ਵੀ ਕੋਰਸ ਲੈ ਸਕਦੇ ਹੋ ਸਸਤਾ ਤੋਂ ਸਸਤਾ ਵੀ ਲੈ ਸਕਦੇ ਹੋ ਔਰ ਅਨਪੇਡ ਵੀ ਫ੍ਰੀ ਵੀ ਲੈ ਸਕਦੇ ਹੋ ਤੁਸੀਂ ਉਹਦੇ ਤੋਂ ਸਿੱਖ ਕੇ ਤੁਸੀਂ ਆਪਣਾ ਪੜ੍ਹਾ ਸਕਦੇ ਹੋ ਤੇ ਸਾਰੇ ਸਾਡੇ ਕੋਲ ਬਹੁਤ ਸਾਰੇ ਹੁਣ ਅੱਜ ਕੱਲ੍ਹ ਨੌਲੇਜ ਔਰ, ਔਰ ਉਹ ਵੀ ਨੇ ਕੰਮ ਵੀ ਬਹੁਤ ਨੇ ਟਿਊਸ਼ਨ ਪੜ੍ਹਾ ਸਕਦੇ ਹੋ ਤੁਸੀਂ ਬਟ ਤੁਹਾਨੂੰ ਆਉਣਾ ਚਾਹੀਦਾ ਪਹਿਲਾਂ ਉੱਥੇ ਤੁਸੀਂ ਪੜ੍ਹੇ ਹੋਣੇ ਚਾਹੀਦੇ ਹੋ ਨਹੀਂ ਤਾਂ ਫਿਰ ਕੋਈ ਜਿਹੜਾ ਤੁਹਾਨੂੰ ਆਉਂਦਾ ਕੀ ਹੈ ਤੁਸੀਂ ਕੀ ਪੜ੍ਹਾਓਗੇ
ਹਾਂਜੀ
ਸਾਨੂੰ ਅੱਜ ਲੱਗਦਾ ਹੈ ਕਿ ਬਈ ਅਸੀਂ ਪੜ੍ਹ ਲੈਂਦੇ ਹੋਰ ਜ਼ਿਆਦਾ ਤਾਂ ਬਹੁਤ ਬੈਟਰ ਹੋਣਾਂ ਸੀ ਬਟ ਨਹੀਂ ਪੜ ਪਾਏਂ ਨਾਂ ਅੱਗ਼ੇ
ਹਾਂਜੀ ਤਾਂ ਇੰਨਾ ਨਹੀਂ ਹੁੰਂਦਾ ਸੀ ਕਿਉਂਕਿ ਤਾਂ ਇਹ ਆਉਂਦਾ ਸੀ ਕਿ ਚਲੋਂ ਟੈਂਨਥ ਵੀ ਬਹੁਤ ਮਾਨਤਾ ਟੈਨ ਦੀ, ਟਵਲਥ ਦੀ ਬਹੁਤ ਵੈਲਿਊ ਹੁੰਦੀ ਸੀ ਕਿ ਜਿੰਨੇ ਟਵਲਥ ਕਰ ਲਿਆ ਮਤਲਬ ਉਹਦਾ ਬਹੁਤ ਅੱਛਾ ਮੰਨਿਆ ਜਾਂਦਾ ਸੀ ਉਹਨੂੰ ਟੀਚਰ ਦੀ ਵੀ ਜੋਬ ਮਿਲ਼ ਸਕਦੀ ਅੱਗੇ ਸੀ ਗੌਰਮੈਂਟ ਜੋਬ ਵੀ ਪਹਿਲਾਂ ਟੈਂਨਥ ਦੇ ਬੇਸਿਸ 'ਤੇ ਮਿਲਦੀ ਸੀ ਹਜੇ ਵੀ ਜੇਬੀ ਪਿਊਨ ਵਗੈਰਾ ਦੀ ਨੌਕਰੀ ਆਉਂਦੀ ਹੈ ਨਾ ਟਵਲਥ ਪਾਸ ਨੂੰ ਵੀ ਮਿਲ ਜਾਂਦੀ ਹੈ ਛੋਟੀ ਮੋਟੀ ਜੋਬ
ਓਹ ਇਹਨਾਂ ਨੂੰ ਬੋਲਦੇ ਆ ਕਿ ਤੁਸੀਂ ਪੜ੍ਹਾਈ ਕਰੋ ਅ ਮਤਲਬ ਮੈਂ ਤਾਂ ਇੰਨਾ ਨਹੀਂ ਪੜ੍ਹ ਪਾਈ ਕੁਛ ਪ੍ਰੋਬਲਮ ਕਰਕੇ ਮੈਂ ਇਹਨਾਂ ਨੂੰ ਇਹ ਬੋਲੋਂਗੀ, ਤੁਸੀਂ ਦੋਨੋ ਪੜ੍ਹਾਈ ਕਰੋ, ਬਹੁਤ ਜ਼ਰੂਰੀ ਹੈ ਬੇਟਾ ਇਹ ਅਗਰ ਪੜ੍ਹਾਈ ਨਹੀਂ ਕੀਤੀ ਤਿੰਨ ਦਾ ਕੋਈ ਵੀ ਚੀਜ਼ ਤੁਹਾਨੂੰ ਨਹੀਂ ਮਿਲਣੀ ਕੁਛ ਵੀ ਨਹੀਂ ਹੋਣਾ ਆ ਬੇਟਾ
ਹਾਂਜੀ ਕਿਉਂਕਿ ਫਿਰ ਕੋਈ ਵੈਲਿਊ ਨਹੀਂ ਕਰਦਾ ਤੁਹਾਡੀ, ਅਗਰ ਤੁਹਾਨੂੰ ਕੁਛ ਆਉਂਦਾ ਹੀ ਨਹੀਂ ਹੋਏਗਾ ਤਾਂ ਤੁਹਾਨੂੰ ਪੁੱਛੇਗਾ ਹੀ ਨਹੀਂ ਤੁਹਾਨੂੰ ਸਲਾਹ ਹੀ ਨਹੀਂ ਲਏਗਾ ਕਿ ਬੇਟਾ ਤੁਸੀਂ ਇਹ ਚੀਜ਼ ਪੜ੍ਹੀ ਹੈ ਤਾਂ ਸਾਨੂੰ ਦੱਸੋ ਸਾਨੂੰ ਇੱਕ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹੈ, ਹਨਾ ਹਾਂਜੀ
ਫਟਾਫਟ ਆਨਸਰ ਦਿੰਦੀਆਂ, ਇਹ ਚੀਜ਼ ਬਹੁਤ- ਬਹੁਤ ਛੇਤੀ ਕੈਚ ਕਰਦੇ ਦੋਨੋ
ਕਿਉਂਕਿ ਛੋਟੀ ਉਮਰ 'ਚ ਹੀ ਬੱਚਿਆਂ ਦਾ ਦਿਮਾਗ ਡੈਵਲਪ ਹੁੰਦਾ ਹੈ ਅਗਰ ਤੁਸੀਂ ਹੁੰਨੇ ਉਹਨਾਂ ਨੂੰ ਥੋੜਾ ਅ ਅੱਛੇ ਨਾਲ ਗਾਈਡ ਕਰ ਲਿਆ ਉਹਨਾਂ ਨੂੰ ਬਾਰ੍ਹਵੀਂ ਤੱਕ ਕਿ ਉਹਨਾਂ ਨੂੰ ਫਿਰ ਪੂਰੀ ਲਾਈਫ ਕਿਸੇ ਟਿਊਸ਼ਨ ਦੀ ਜ਼ਰੂਰਤ ਹੀ ਨਹੀਂ ਪਏਗੀ, ਉਹ ਆਪੇ ਸਿੱਖਣਾ ਪੜ੍ਹਨਾ ਸਿੱਖ ਜਾਣਗੀਆਂ ਬੁੱਕ ਤੋਂ ਲੱਭਣਾ ਸਿੱਖ ਜਾਣਗੀਆਂ ਦੂਜਿਆਂ ਨੂੰ ਵੀ ਸਿਖਾਉਣਗੀਆਂ, ਹਨਾ ਹਾਂਜੀ ਵੈਸੇ ਇਸੇ ਲਈ ਪੜ੍ਹਾਈ ਦਾ ਸਭ ਤੋਂ ਜ਼ਿਆਦਾ ਸਕੋਪ ਵੀ ਹੈ ਹਰ ਫੀਲਡ ਵਿੱਚ ਹੈਗਾ ਅਗਰ ਤੁਹਾਂਨੂੰ ਆਰਟ ਦਾ ਵੀ ਕੋਰਸ ਕਰਨਾਂ ਹੈ ਨਾਂ ਉਹਦੇ 'ਚ ਵੀ ਤੁਹਾਨੂੰ ਕੁਸ਼ਚਨ ਆਨਸਰ ਆਉਂਣਗੇ
ਹਰ ਚੀਜ਼ ਦੇ ਵਿੱਚ
ਹਾਂਜੀ
ਬਟ, ਅੱਜ ਦੇ ਟਾਈਮ 'ਚ ਦੇਖਦੇ ਹਾਂ ਨਾ, ਕਿ ਪੜ੍ਹਾਈ ਜ਼ਰੂਰੀ ਵੀ ਬਹੁਤ ਹੈ। ਆਪਣੇ ਟਾਈਮ ਦਾ, ਉਹ ਚੀਜ਼ ਅਲੱਗ ਸੀਗੀ ਇੰਨਾ ਮੀਂਸ, ਨੋਟਿਸ ਨਹੀਂ ਕਰਦੇ ਸੀਗੇ ਪੜ੍ਹਾਈ ਕਰ ਲਈ, ਚਲੋ ਹੋ ਗਿਆ, ਪਰ ਅੱਜ ਦੇਖਦੇ ਨਾ, ਜਿੱਦਾਂ ਚੀਜ਼ ਮਾਹੌਲ ਹੈਗੇ ਸਭ ਹੈ, ਇਦਾਂ ਲੱਗਦਾ ਹੈ, ਪੜ੍ਹਾਈ ਕਰਾਂਗੇ ਤਾਂ ਹੀ, ਅਸੀਂ ਅੱਗੇ ਜੋਬ ਵਗੈਰਾ, ਹਰ ਚੀਜ਼ ਦੇਖ ਸਕਦੇ ਹਾਂ।
ਹਾਂਜੀ -ਹਾਂਜੀ, ਓ
ਠੀਕ ਨਾਲ ਤਾਂ, ਕੋਈ ਮਤਲਬ ਹੀ ਨਹੀਂ ਹੈ ਫੇਰ
ਹਾਂਜੀ, ਭੈਣ ਜੀ, ਠੀਕ ਹੈ ਭੈਣ ਜੀ, ਫਿਰ ਆਪ ਬਾਅਦ ਚ ਗੱਲ ਕਰਦੇ ਹਾਂ, ਹਾਂਜੀ ਓਕੇ ਸਤਿ ਸ਼੍ਰੀ ਅਕਾਲ।